ਸਸ ਸ੍ਰੀ ਕਾਲ ਜੀ। ਸਸ ਸ਼੍ਰੀ ਕਾਲ ਜੀ, ਹੋਰ ਠੀਕ
ਹਾਂਜੀ।
ਹੰ, ਬਾ ਹਾਂ ਜੀ ਹਾਂਜੀ ਸਭ ਵਧੀਆ, ਤੁਆਡੇ ਘਰ ਸਭ ਠੀਕ?
ਹਾਂਜੀ-ਹਾਂਜੀ।
ਕੀ ਕਰ ਰਏ ਔ?
ਕੁਝ ਨਈ ਬੈਠੇ ਸੀ।
ਅੱਛਾ-ਅੱਛਾ ਔ ਮੈਂ ਨਾ ਸੁਣਿਆ ਸੀ ਤੁਆਡੀ ਚਾਚੀ ਜੀ ਨਾ ਅ ਸੇਲ ਕਰਦੇ ਐਂ ਸੂਟ ਵਗੈਰਾ ਦੀ।
ਹਾਂਜੀ-ਹਾਂਜੀ।
ਕਰਦੇ ਰੇ ਨਾ ਤੇ ਮੈਨੂੰ ਥੋੜਾ ਜਿਆ ਦੱਸ ਦੋ ਮਤਲਬ ਕਿਸ ਟਾਈਪ ਦੇ ਸੂਟ ਵਗੈਰਾ ਸੇਲ ਕਰਦੇ ਨੇ ਔ?
ਸਾਰੇ ਹੈਗੇ ਨੇ ਪਾਰ ਟੀ ਵੀਅਰ ਵੀ ਹੈਗੇ ਨੇ ਤੇ ਡੇਲੀ ਯੂਜ ਮਤਲਬ ਰੇਂਜ ਸਾਢੇ ਤਿੰਨ ਸੌ ਤੋਂ ਤਿੰਨ ਸੌ ਤੋਂ ਸ਼ੁਰੂ ਹੈਗੇ ਤੇ ਪੰਦਰਾਂ ਸੌ ਤੱਕ ਕਹਿਗੇ ਨੇ
ਅੱਛਾ-ਅੱਛਾ, ਔ ਮਤਲਬ ਕਿ ਪਾ ਅ ਪਾਰਟੀਵਅਰ ਵੀ ਹੈ।
ਪਾਰਟੀਵੀਅਰ ਵੀ ਹੈਗੇ ਨੇ, ਡੇਲੀ ਯੂਜ ਵੀ ਹੈਗੇ ਨੇ, ਸਾਰੇ ਹੈਗੇ ਨੇ
ਸਟਿਚ ਔਰ ਅਨਸਟਿਚ ਦੋਨੋਂ ਟਾਈਪ ਦੇ ਨੇ?
ਨਈ-ਨਈ ਅਨਸਟਿਚ ਹੈਗੇ ਨੇ।
ਅੱਛਾ-ਅੱਛਾ ਸਾਰੇ ਅਨਸਟਿ ਚ ਈ ਨੇ। ਅੱਛਾ, ਮਤਲਬ ਸਾਰੇ ਕੋਟਨ ਜਾਂ ਹਰ ਇੱਕ ਟਾਈਪ ਦੇ ਹੋਣਗੇ।
ਔਰ ਗਨਜ਼ਾ ਕੋਟਨ,
ਅੱਛਾ-ਅੱਛਾ ਕਲੀਨਾ ਓਕੇ ਓਕੇ, ਮੈਂ ਨਾ ਅੱਜ ਮਾਰਕੀਟ ਹੀ ਚੱਲੀ ਸੀ ਤੇ ਧੁੱਪ ਨੀ ਤੇ ਸੀ ਮੈਂ ਕਿਹਾ ਹਾਏ ਬਜ਼ਾਰ ਜਾਣਾ ਬਹੁਤ ਮੁਸ਼ਕਿਲ ਲੱਗ। ਰਿਹਾ ਮੈਨੂੰ ਤੇ ਫੇਰ ਮੈਨੂੰ ਕਿਸੇ ਨੇ ਦੱਸ ਬਿਨਾਂ ਤੁਹਾਡੇ ਚਾਚੀ ਜੀ ਸੇਲ ਕਰਦੇ ਨੇ ਸੂਟ ਵਗੈਰਾ ਵੈਸੇ ਕਰਦੇ ਤੇ ਸਾਡੇ ਸਾਹਮਣੇ ਵੀ ਹੈਗੇ ਨੇ ਉਹ ਵੀ ਕਰਦੇ ਨੇ ਤੇ ਉਹਨਾਂ ਕੋਲ ਵੀ ਮੈਂ ਦੇਖੇ ਸੀ ਫਿਰ ਉਹਨਾਂ ਕੋਲ ਮੈਨੂੰ ਇੱਕ ਦੋ ਤੋਂ ਪਸੰਦ ਆਏ ਸੀ ਮੈਂ ਉਹਨਾਂ ਕੋਲ ਲੈ ਆਈ ਸੀ। ਫੇਰ ਮੈਨੂੰ ਇਹ ਸੀ ਵੀ ਚਲੋ ਥੋੜੇ ਹੋਰ ਮਤਲਬ ਕਿ ਸੂਟ ਚਾਹੀਦੇ ਸੀ ਆਪ ਜਾਣਾ ਸੀ ਕਿੱਧਰ ਤੇ ਸ ਮੈਨੂੰ ਇਸ ਅਸੀਂ ਵੀ ਚਲੋ ਤੁਹਾਡੇ ਉੱਧਰੋਂ ਵੀ ਕੁਛ ਇੱਕ ਪਤਾ ਕਰ ਲਾਂਗੀ ਵੀ ਆ ਕੇ ਦੇਖ ਲਾਂਗੇ ਆਪਾਂ ਸੂਟ ਕਿਹੋ ਜਿਹੇ ਸੂਟ ਨੇ,
ਕੋਈ ਨੀ ਆ ਜਾਣਾ,
ਅੱਛਾ-ਅੱਛਾ ਅ ਤੁਸੀਂ ਆ, ਅੱਛਾ-ਅੱਛਾ ਤੇ ਅਹ ਅਸੀਂ ਆ ਕੇ ਦੇਖੀਏ ਜਾਂ ਤੁਸੀਂ ਅਹ ਮਤਲਬ ਘਰ ਆ ਕੇ ਵੀ ਦਿਖਾ ਸਕਦੇ ਹੋ।
ਜਾਣਾ ਕੋਈ ਦਿੱ ਦਿੱਕਤ ਨੀ ਹੈਗੀ ਜਦ ਮਰਜੀ ਆ ਜਾਓ ਤੁਸੀਂ
ਅੱਛਾ, ਅੱਛਾ ਕੋਈ ਕੋਈ ਨੀ, ਮੈਂ ਜ਼ਰੂਰ ਆਵਾਂਗੀ। ਤੇ ਹੋਰ ਕੀ ਬਣਾਇਆ? ਤੁਸੀਂ,
ਅਸੀਂ ਕੜੀ ਚਾਲ ਬਣਾਏ ਨੇ,
ਅੱਛਾ-ਅੱਛਾ ਵਾਹ, ਅਸੀਂ ਤਾਂ ਹਜੇ ਕੁਛ ਹੀ ਨਹੀਂ ਬਣਾਇਆ ਜੀ ਸਵੇਰ ਦਾ ਨਾਸ਼ਤਾ ਹੋਇਆ ਸੀ ਲੇਟ ਸਾਡਾ ਬਰੰਚ ਹੀ ਹੋ ਗਿਆ ਸੀ ਇੱਕ ਤਰਫੋਂ ਨਾ ਸਵੇਰੇ ਲੇਟ ਉੱਠੇ ਸੀ ਅਸੀਂ, ਤੇ, ਦੁਪਹਿਰੇ ਵੀ ਫੇਰ ਅਸੀਂ ਇੱਕ ਵਜੇ ਖਾਧਾ ਉਹ ਦੁ ਸਵੇਰ ਦਾ ਲੰਚ ਬ੍ਰੇਕਫਾਸਟ ਵੀ ਹੋ ਗਿਆ ਅਤੇ ਦੁਪਹਿਰ ਦਾ ਲੰਚ ਵੀ ਹੋ ਗਿਆ ਅਸੀਂ ਦੋਨੋਂ ਇਕੱਠੇ ਹੀ ਕਰ ਲਏ ਫਿਰ ਅਸੀਂ,
ਅੱਛਾ ਅਸੀਂ ਵੀ ਸਾਡੇ ਗਿਆਰਾਂ ਪੌਣੇ ਬਾਰਾਂ ਉੱਠੇ ਸੀ ਲੰਚ ਵਿੱਚ ਅਸੀਂ ਕੋਲਡ ਕੋਫੀ ਪੀਤੀ ਅੱਜ,
ਅੱਛਾ-ਅੱਛਾ, ਵਾਹ ਤੁਸੀਂ ਵੈਸੇ ਬਾਹਰਲੀ ਚੀਜ਼ਾਂ, ਜ਼ਿਆਦਾ ਖਾਂਦੇ ਹੋ?
ਨਹੀਂ-ਨਹੀਂ,
ਮੈਂ ਉਸ ਦਿਨ ਵੀ ਤੁਹਾਨੂੰ, ਫੋਨ ਕੀਤਾ ਸੀ ਤੁਸੀਂ ਪੀਜ਼ਾ ਖਾ ਰਹੇ ਸੀ ਤੇ ਅੱਜ ਵੀ ਤੁਹਾਡੀ ਕੋਲਡ ਕੋਫੀ
ਅਸੀਂ ਘਰ ਬਣਾਨੇ ਆ,
ਅੱਛਾ ਅੱਛਾ ਘਰ ਘਰ ਕਿਵੇਂ ਬਣ ਜਾਂਦੀ ਹੈ।
ਕੋਲਡ ਕੌਫੀ ਅਸੀਂ ਬਨਾਣੇ ਹਾਂ। ਘਰ
ਤੁਸੀਂ ਕਿਵੇਂ ਬਣਾਉਂਦੇ ਹੋ ਤੁਸੀਂ ਕੀ ਕੀ ਚੀਜ਼ਾਂ ਪਾਉਂਦੇ
ਅਸ ਮੈਂ ਕੋਲਡ ਕਫੀ ਪਹਿਲੇ ਇੱਕ ਬੋਤਲ ਲੈਦੀ ਹਾਂ ਛੋਟੀ ਜਿਹੀ ਉਹਦੇ ਵਿੱਚ ਕੋਫੀ ਤੇ ਚੀਨੀ ਅਤੇ ਥੋੜ੍ਹਾ ਜਿਹਾ ਪਾਣੀ ਪਾ ਕੇ ਹਲਕਾ ਜਿਹਾ ਹਿਲਾ ਲੋ ਅੱਛੀ ਤਰ੍ਹਾਂ ਹਿਲਾ ਕੇ ਤੇ ਮਿਕਸਰ ਵਿੱਚ ਦੁੱਧ ਪਾਲੋ ਦੁੱਧ ਪਾ ਕੇ ਤੇ ਉਹ ਉਹ ਪਾ ਦੋ। ਤੇ ਗ੍ਰੈਂਡ ਕਰ ਲੋ ਬੜੀ ਸਵਾਦ ਬਣਦੀ ਐ। ਉਹ ਭਾਪ ਜੀ ਆਉਂਦੀ ਹੈ ਸੋਰੀ
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ, ਅੱਛਾ ਐਸੇ ਵੀ ਬਣਾਏ ਸੀ ਅਸੀਂ ਤਾਂ ਨਾ ਮਤਲਬ ਕਿ ਕਿਵੇਂ ਬਣਾਈ ਸੀ ਅਸੀਂ ਤੇ ਪਾਣੀ ਮਤਲਬ ਕਿ ਕੌਫੀ ਲਿੱਤੀ ਅਸੀ ਤੇ ਦੁੱਧ ਵਿੱਚ ਬਣਾਈ ਸੀ ਅਸੀਂ ਪਾਣੀ ਨਹੀਂ ਮਿਕਸ ਕੀਤਾ ਸੀ ਪਹਿਲੇ ਆਪਾਂ ਅ ਦੁੱਧ ਲਿੱਤਾ ਦੁੱਧ ਵਿੱਚ ਕੌਫੀ ਪਾਤੀ ਨਾਲ ਹੀ ਚੀਨੀ ਤੇ ਬਰਫ਼ ਵੀ ਪਾਤੀ ਸੀ ਕਿਉਂਕਿ ਗਰਮੀ ਸੀ ਸੀ ਨਾ ਸੀ ਕਿ ਕੁਛ ਠੰਡਾ ਠੰਡਾ ਪੀਣ ਨੂੰ ਜੀ ਕਰ ਰਿਹਾ ਫੇਰ ਅਸੀਂ ਉਹਨੂੰ ਗ੍ਰੈਂਡਰ ਨਾਲ ਨਾ ਮਿਕਸ ਕਰਤਾ ਚੰਗੀ ਤਰ੍ਹਾਂ ਤੇ ਝਾਗ ਜੀ ਉਹਦੀ ਵੀ ਆ ਗਈ ਸੀ ਬਟ ਮਤਲਬ ਅਗਰ ਆਪਾਂ ਬਾਹਰੋਂ ਪੀਂਦੇ ਹਾਂ ਬਾਹਰੋਂ ਵੀ ਇਹੀ ਸਭ ਟੇਸਟ ਆਉਂਦਾ। ਇਸ ਤੋਂ ਵਧੀਆ ਚਲੋ ਘਰ ਬਣਾ ਕੇ ਆਪਣੇ ਹਾਂ ਆਪਣੀ ਅੱਖੀਂ ਔਰ ਸਫਾਈ ਸਾਫ ਹੱਥਾਂ ਨਾਲ ਬਣਾ ਕੇ ਪੀ ਲੈਂਣੇ ਹਾਂ। ਬਾਜ਼ਾਰ ਵਾਲੇ ਨਾ ਇਦਾ ਵੀ ਪਤਾ ਨੀ ਸ ਸਾਫ਼ ਜਾਂ ਹੱਥ ਹੁੰਦੇ ਨੇ ਕਿ
ਸਹੀ ਗੱਲ ਏ ਉਹਦੀ ਤੇ ਕੋਈ ਗਰੰਟੀ ਨਹੀਂ ਹੈਗੀ। ਹਨਾ ਬਾਈ।
ਕੋਈ ਗਰੰਟੀ ਆ ਬਿਲਕੁਲ ਉਸ ਦਿਨ ਵੀ ਅਸੀਂ ਅਹ ਬਾਹਰੋਂ ਅਸੀਂ ਅਕਬਰ ਨੇ ਕੀ ਕੀਤਾ ਸੀ ਪੀਜ਼ਾ ਔਡਰ ਕਰ ਲਿਆ ਤੇ ਅਸੀਂ ਤੇ ਔਨਲਾਈਨ ਹੀ ਔਡਰ ਕੀਤਾ ਜਾਣਾ ਤਾਂ ਮੁਸ਼ਕਿਲ ਹੋ ਜਾਂਦਾ ਫਿਰ ਸਭ ਅੱਜ -ਕੱਲ ਜਿਵੇਂ ਔਨ ਨ ਸਿਸਟਮ ਹੈਗਾ ਤੇ ਹੁਣ ਆ ਔਨਲਾਈਨ ਅਸੀ ਮੰਗਵਾਇਆ ਸੀ ਤੇ ਪਤਾ ਨੀ ਮਤਲਬ ਟੇਸਟ ਨਾ ਵਧੀਆ ਨੀ ਸੀ, ਬਿਲਕੁਲ ਬੇਕਾਰ ਜਿਹਾ ਸੀ। ਫੇਰ ਅਸੀਂ ਸੋ ਫਰ ਅਸੀਂ ਜਦੋਂ ਯੂਟਿਊਬ ਤੇ ਦੇਖਿਆ ਉਹਨਾਂ ਨੇ ਕਿਹਾ ਵੀ ਘਰ ਬੈਠ ਕੇ ਹੀ ਬਣ ਜਾਂਦਾ, ਸਿਰਫ਼ ਬੇਸ ਬਾਹਰੋਂ ਲੈ ਕੇ ਆ ਜੋ।
ਸਹੀ ਗੱਲ ਏ ਤੇ ਉਹ ਕਰੀਮ ਸੋਸ ਵਗੈਰਾ
ਉਹ ਵੀ ਅਸੀਂ ਫਿਰ ਬਾਜ਼ਾਰੋ ਈ ਲੈ ਕੇ ਆ ਗਏ ਸੀ।
ਅੱਛਾ,
ਹੂੰ ਉਹਦੇ ਵਿੱਚ ਅਸੀਂ ਕੀ ਕੀਤਾ ਸੀ ਬੇਸ ਲੈ ਕੇ ਆਏ ਬਾਹਰੋਂ ਤੇ ਬੇਸ ਨੂੰ ਰੱਖਿਆ, ਉਹਦੇ ਵਿੱਚ ਪਹਿਲੇ ਸ਼ੇਜ਼ਵਾਨ ਚਟਨੀ ਵਗੈਰਾ ਵੀ ਲਗਾ ਲੀ, ਸਿੰਪਲ ਸੋਸ ਲਗਾ ਲੀ। ਉਹਦੇ ਵਿੱਚ ਸਭ ਤੋਂ ਜ਼ਿਆਦਾ ਨਾ ਚੀਜ਼ ਬਹੁਤ ਪੈਂਦਾ ਹਾਂ। ਚੀਜ਼ ਬਹੁਤ
ਤੇ ਉਹੀ ਨੁਕਸਾਨ ਦਿੰਦੀ ਐ, ਬਾਅਦ ਵਿੱਚ
ਪਹਿਲੇ ਤਾਂ ਸਵਾਦ ਸੁਵਾਦ ਵਿੱਚ ਖਾ ਤੇ ਲਏ ਹੀ ਅਸੀਂ ਉਸ ਤੋਂ ਬਾਅਦ ਜਿਹੜਾ ਪੇਟ ਵਿੱਚ ਦਰਦ ਹੋਇਆ ਹੋ, ਹੋ ਬਹੁਤ ਦਰਦ ਹੋਇਆ ਸੀ, ਸਾਨੂੰ ਡਾਕਟਰ ਕੋਲ ਜਾਣਾ ਪੈ ਗਿਆ।
ਅਸੀਂ ਤੇ ਮਤਲਬ ਮੇਰਾ ਤੇ ਵੀਰ ਕੰਮ ਕਰਦਾ ਨਾ ਅੰਗਰੇਜ਼ ਵਿੱਚ ਤੇ ਤਾਈ ਤਾਂਈ ਉਹ ਜਦ ਮੈ ਅ ਮਨ ਆਉਂਦਾ ਹੈ ਤੇ ਕਹਿ ਦਿੰਦੇ ਹਾਂ
ਹੂੰ। ਬਟ ਇਹ ਹਾਂ ਬਟ ਬਟ ਇੰਨਾ ਉਸ ਉਸ ਦਿਨ ਤੇ ਇੰਨਾ ਪਤਾ ਲੱਗਾ ਕਿ ਜ਼ਿਆਦਾ ਫਾਸਟ ਫੂਡ ਨਾ ਖਾਓ, ਜੋ ਸਿ ਸਿਹਤ ਵਾਸਤੇ ਸਹੀ ਨਹੀ ਏ। ਉਸ ਤੋਂ ਵਧੀਆ ਹਾਂ ਘਰ ਵੀ ਅਸੀਂ ਅਗਰ ਬਣਾ ਰਹੇ ਹਾਂ ਤੇ ਜ਼ਿਆਦਾ ਚੀਜ਼ ਵਗੈਰਾ ਨਾ ਯੂਜ ਕਰੀਏ। ਉਸ ਦਿਨ ਅਸੀਂ ਨਾ ਜ਼ਿਆਦਾ ਹੀ ਉਸ ਦਿਨ ਜਾਦਾ ਜਾਦਾ ਹੀ ਚੀਜ਼ ਪਾ ਲਿੱਤਾ ਸੀ ਅਸੀਂ ਉਸ ਤੋਂ ਬਾਅਦ ਵਿੱਚ ਤਾਂ ਇੰਨਾ ਪੇਟ ਦਰਦ ਹੋਇਆ ਸਾਡਾ ਉਲਟੀਆਂ ਵੀ ਲੱਗੀਆਂ ਸਾਨੂੰ। ਫਿਰ ਅਸੀਂ ਡਾਕਟਰ ਕੋਲ ਗਏ, ਫਿਰ ਡਾਕਟਰ ਕਹਿੰਦੇ ਵੀ ਤੁਸੀਂ ਫਾਸ ਫੂਡ ਜ਼ਿਆਦਾ ਖਾਧਾ ਸੀ, ਕਿਆ ਵੀ ਅਸੀਂ ਤਾਂ ਮਹੀਨੇ ਬਾਅਦ ਇੱਕ ਪੀਜ਼ਾ ਅਹ ਆਪਣਾ ਘਰ ਹੀ ਬਣਾਇਆ ਸੀ ਬਲਕਿ ਉਹ ਵੀ ਤੇ ਡਾਕਟਰ ਨੂੰ ਰੈਸਪੀ ਵਗੈਰਾ ਵੀ ਦੱਸੀ ਏਦਾਂ ਏਦਾਂ ਬਣਾਇਆ ਸੀ ਕਹਿੰਦੇ ਨਹੀਂ ਉਹ ਜਿਹੜਾ ਤੁਸੀਂ ਚੀਜ਼ ਪਾਇਆ ਨਾ ਉਹ ਖਰਾਮ ਹੂੰ ਹਾਂ ਕਹਿੰਦਾ ਉਸ ਤੋਂ ਵਧੀਆ ਤੁਸੀਂ ਮਤਲਬ ਇੰਨਾ ਚੀਜ਼ ਨਾ ਪਾਓ ਚਲੋ ਚੀਜ਼ ਪਾਓ ਤੁਸੀਂ ਲਿਮਿਟ ਦਾ ਪਾਓ ਚੀਜ਼
ਸਹੀ ਗੱਲ ਏ ਹਰ ਚੀਜ਼ ਲਿਮਿਟ ਤੇ ਹੀ ਅੱਛੀ ਲੱਗਦੀ ਹੈ ਨਾ
ਹੂੰ ਬਿਲਕੁਲ ਉਸ ਦਿਨ ਫੇਰ ਅਸੀਂ ਅੱਛਾ ਤੁਸੀਂ ਇਡਲੀ ਕਿਵੇਂ ਬਣਾਈ ਸੀ
ਮੈਂ ਸੂਜੀ ਲਿੱਤੀ ਉਹਦੇ ਵਿੱਚ ਉਹਦੇ ਵਿੱਚ ਦਹੀਂ ਪਾ ਦਿੱਤੀ ਅਤੇ ਇਨੂੰ ਤੇ ਨਮਕ ਅਤੇ ਮਿਰਚ ਹਲ ਤੇ ਹਿਲਾ ਕੇ ਰੱਖ ਦੋ ਤੇ ਸਟੈਂਡ ਵਿੱਚ ਸਟੈਂਡ ਹੈਗਾ ਸਾਡੇ ਕੋਲ ਉਹਦੇ ਅਹ ਉੱਥੇ ਤੇਲ ਲਾਦੋ ਤੇਲ ਲਾ ਕੇ ਤੇ ਪਤੀਲਾ ਲੈਲੋ ਪਤੀਲੇ ਤੇ ਪਾਣੀ ਪਾ ਕੇ ਸਟੈਂਡ ਤੇ ਇਟਲੀ ਪਾ ਕੇ ਰੱਖਦੋ ਇੰਨੀ ਸਵਾਦ ਅਤੇ ਇੰਨੀ ਸੋਫਟ ਬਣਦੀ ਹੈ ਨਾ
ਅੱਛਾ ਇੱਕ ਵਾਰ ਅਸੀਂ ਬਣਾਦੇ ਟਰਾਈ ਕੀਤਾ ਸੀ ਕੋਸ਼ਿਸ਼ ਕੀਤੀ ਸੀ ਲੇਕਿਨ ਸਾਡੇ ਕੋਲ ਨਾ ਉਵੇਂ ਦੀ ਚੀਜ਼ ਬਣੀ ਨਹੀਂ ਇਡਲੀ ਮਤਲਬ ਪਤਾ ਨੀ ਕਿ ਸ਼ਾਇਦ ਕਿਸੇ ਚੀਜ਼ ਦੀ ਕਮੀ ਸੀ
ਇਨੂੰ ਨੀ ਪਾਇਆ ਹੋਏਗਾ ਤੁਸੀਂ
ਇਨੂੰ ਵੀ ਨੀ ਪਾਇਆ ਸੀ ਦਹੀਂ ਵੀ ਨਹੀਂ ਪਾਇਆ ਸੀ
ਫੇਰ ਕੀ ਪਾਇਆ ਸੀ
ਸਿੰਪਲ ਅਸੀਂ ਸੂ ਜੀ ਦਾ ਹੀ ਬਣਾ ਲਿੱਤਾ ਸੀ ਸਾਨੂੰ ਤੇ ਇੰਨੇ ਪਤਾ ਨਹੀਂ ਸੀ ਕਿ ਦਹੀਂ ਵੀ ਪੈਂਦਾ ਦਹੀਂ ਪਾਉਣ ਨਾਲ ਨਾ ਮੈਨੂੰ ਇੱਦਾਂ ਲੱਗਦਾ ਸ਼ਾਇਦ ਦਹੀਂ ਖੱਟਾ ਖੱਟਾ ਹੁੰਦਾ ਨਾ ਫੇਰ ਉਹ ਖੱਟੀ ਖੱਟੀ ਜਿਹੀ ਬਣ ਜਾਂ
ਨਹੀਂ ਨਹੀਂ ਐਵੇਂ ਨੀ ਹੁੰਦਾ ਹਾਂਜੀ ਇਨੂੰ ਹੈਗਾ ਇਨੂੰ ਨਾ ਤੇ ਉਹ ਸੋਫਟ ਹੋ ਜਾਂਦੀ ਹੈ ਇਨੂੰ ਨਾਲ
ਅੱਛਾ ਇੱਕ ਕੁੱਛ ਲੋਕੀ ਨਾ ਸੁਜੈਸਟ ਕਰਦੇ ਨੇ ਕਿ ਅਲਾ ਲੋ
ਅਰਾ ਰੋਟ ਇਨੋ ਦਾ ਇਨੋ ਦਾ ਕੰਮ ਕਰਦਾ ਹੈ ਅਰਾਰੋਟ
ਹਨਾ ਉਹੀ ਉਹੀ ਸਾਨੂੰ ਵੀ ਇਹੀ ਕਿਹਾ ਸੀ ਕਹਿੰਦੇ ਅਲਾਲੋਟ ਔਰ ਇਨੋ ਇਹ ਦੋਨੋ ਸੇਮ ਹੀ, ਅੱਛਾ ਨਿੰਬੂ ਨਾਲ ਵੀ ਸਹੀ ਹੋਜੋ
ਹਾਂਜੀ, ਮੈਂ ਡੋਕਲਾ ਵੀ ਬਣਾਇਆ ਸੀ ਐਵੇਂ ਸੇਮ ਬਨਾਇਆ ਸੀ।
ਅੱਛਾ ਡੋਕਲੇ ਵਾਸਤੇ ਕੀ ਸਮਾਨ
ਡੋਕਲੇ ਵਾਸਤੇ ਵੀ ਈਨੋ ਅਹ ਸੂਜੀ ਥੋੜ੍ਹੀ ਜੀ, ਤੇ ਉਹ ਬੇਸਨ
ਡੋਕਲਾ ਬੇਸਣ ਦਾ ਬਣਦਾ।
ਸੂਜੀ ਮਿਕਸ। ਮਿਕਸ ਕਰਕੇ ਉਹਦੇ ਵਿੱਚ ਆ ਦਹੀਂ ਪਾ ਦੋ ਦਹੀਂ ਪਾ ਕੇ ਹਿਲਾ ਦੋ ਥੋੜਾ ਜਿਹਾ ਨਮਕ ਪਾ ਦੋ।
ਅੱਛਾ-ਅੱਛਾ।
ਪਾ ਕੇ, ਤੇ ਉਹਦੇ ਵਿੱਚ ਈਨੋ ਪਾ ਦੋ। ਫਿਰ ਰੱਖ ਦੋ, ਪੰਜ-ਦਸ ਮਿੰਟ ਵਾਸਤੇ ਰੱਖ ਦੋ, ਰੱਖ ਕੇ ਤੇ ਸਟੈਂਡ ਵਿੱਚ ਪਾਓ ਉਹ 'ਤੇ ਤੇਲ ਲਾਓ। ਤੇ ਉਹਨੂੰ ਐਵੇਂ ਕਰੋ। ਤੇ ਉਹਦੀ ਚਾਸ਼ਨੀ ਬਣਾਉਣ ਵਾਸਤੇ ਨਾ ਥੋੜਾ ਜਾ ਪਾਣੀ ਲਓ ਤੇ ਰਾਈ ਪਾਓ। ਰਾਈ ਪਾ ਕੇ ਥੋੜੀ ਜਿਹੀ ਮਿਰਚ ਆ ਹਰੀ ਮਿਰਚ ਪਾ ਦੋ।
ਅੱਛਾ-ਅੱਛਾ।
ਤੇ ਮਿੱਠਾ ਪਾ ਦੋ।
ਅੱਛਾ ਵਾਹ ਤੁਹਾਨੂੰ ਤੇ ਬਹੁਤ ਕੁਛ ਆਉਂਦਾ ਹੈ ਇਸ ਹਿਸਾਬ ਨਾਲ, ਤੁਸੀਂ ਤੇ ਘਰ ਵਿੱਚ ਸਭ ਕੁਛ ਬਣਾ ਲੈਂਦੇ ਹੋ। ਆ ਸਾਨੂੰ ਨਾ ਪਤਾ ਕੀ ਕੀ ਹੈ ਜਾਂ ਬਣਾਣਾ ਅੱਛਾ ਲੱਗਦਾ ਹੈ ਲੇਕਿਨ ਫੇਰ ਨਾ ਖੇਚਲਬਾਜ਼ੀ ਬੜੀ ਹੁੰਦੀ ਹੈ। ਇਹਨਾਂ ਦੇ ਸਭ ਦੇ ਵਿੱਚ।
ਸਹੀ ਗੱਲ ਹੈ ਪਰ ਖਾਣਾ ਹੈ ਤੇ ਐ ਤੇ ਹੈ ਨਹੀਂ, ਕਿ ਆਪਣੇ-ਆਪ ਚੱਲ ਕੇ ਆਏਗਾ।
ਪੂਰੀ ਫੈਮਿਲੀ ਲਈ ਬਣਾਉਣ ਵਾਸਤੇ ਬੜਾ ਉਹ ਲੱਗਦਾ ਦੇਖੋ ਬਣਾਉਣ ਵਾਸਤੇ ਇੱਕੋ ਬੰਦਾ ਹੈ ਲੇਕਿਨ ਖਾਣ ਵਾਲੇ ਬਹੁਤ ਹੁੰਦੇ ਹੈ। ਇਹਨਾਂ ਤੇ ਅਸੀ ਅੱਜ ਦੂਜਾ ਦੂਜੀ ਵਾਰ ਬਣਾ ਕੇ ਅੰਦਰ ਨਹੀਂ ਲੈ ਕੇ ਜਾਂਦੇ ਜਿੰਨਾ ਪਹਿਲੀ ਵਾਰੀ ਵਾਲਾ ਬਣਾ ਕੇ ਖਤਮ ਵੀ ਹੋ ਹ ਭੋ ਪਿੱਛੇ ਚਰਬੀ ਬੜੀ ਲਗਦੀ ਹੈ ਫਿਰ ਇਹ ਹੁੰਂਦਾ ਵੀ ਹਮ ਹਮ
ਤੇ ਥੋੜਾ ਹਾਂ ਹਰ ਥੋੜੀ ਚੀਜ਼ ਨਾ ਸਵਾਦ ਜਰੂਰ ਬਣਦੀ।
ਹਾਂ ਇਹ ਤੇ ਹੈ ਪਿੱਛੇ ਜਿਹੇ ਨਾ ਅਸੀਂ ਮਤਲਬ ਕਿ ਪੋਟੈਟੋ ਰੋਲਸ ਬਣਾਏ ਸੀ। ਜਦੋਂ ਆਪਾਂ ਸਟਾਰਟਿੰਗ ਵਿੱਚ ਉਸ, ਉਸ ਟਾਈਮ ਤਾਂ ਆਲੂ ਥੋੜ੍ਹੇ ਜਿਹੇ ਬੋਇਲ ਕਰਕੇ ਬਣਾਏ ਸੀ ਥੋੜ੍ਹੇ ਜਿਹੇ ਉਸ ਦਿਨ ਬਣੇ ਬੜੇ ਸਵਾਦ ਅਸੀਂ ਕਿਹਾ ਚਲੋ ਹੁਣ ਤਾਂ ਸਵਾਦ ਬਣਦੇ ਨੇ।
ਸਹੀ ਗੱਲ।
ਕਿਤਾਬੀ ਚਲੋ ਹੁਣ ਦੁਬਾਰਾ ਬਣਾਨੇ ਆ ਉਸ ਦਿਨ ਆਲੂ ਉਬਾਲੇ ਜਿਆਦਾ ਉਹ ਬਿਲਕੁਲ ਵੀ ਸਵਾਦ ਨੀ ਬਣੇ ਨਾ ਉਹ ਨਾ ਮਤਲਬ ਕਿ ਹੋਇਆ ਹੀ। ਵੀ ਪਟੈਟੋ ਬੋਲਸ ਬਣਿਆ ਪਤਾ ਨੀ ਕੀ ਸਾਰੇ ਆਲੂ ਤੇਲ ਦੇ ਵਿੱਚ ਨਾ ਉਹੀ ਹੋ ਗਏ ਸਾਰੇ ਖਿੰਡ ਹੀ ਗਏ
ਐਵੇਂ ਹੀ ਹੁੰਦਾ ਜਿਆਦਾ ਚੀਜ਼ ਸਵਾਦ ਵਧੀਆ ਬਣਦੀ ਥੋੜ੍ਹੀ ਚੀਜ਼ ਹਮੇਸ਼ਾ ਸਵਾਦ ਬਣਦੀ। ਦੀ ਹੈ। ਤੇ ਸਾਰਿਆਂ ਨੂੰ ਪਸੰਦ ਆਉਂਦੀ ਹੈ।
ਬਿਲਕੁਲ- ਬਿਲਕੁਲ ਤਾਂ ਕਰਕੇ ਚਲੋ ਅਸੀਂ ਆਵਾਂਗੇ ਤੁਹਾਡੇ ਘਰ ਤੁਸੀਂ ਸਾਨੂੰ ਵੀ ਬਣਾ ਕੇ ਖਵਾਇਓ।
ਹਾਂਜੀ ਹਾਂਜੀ ਜ਼ਰੂਰ ਕੋਈ ਨੀ ਕੋਈ ਨੀ ਆ ਜਾਣਾ ਜਦ ਮਰਜੀ ਆ ਜਾਣਾ
ਹਾਂਜੀ ਚਲੋ ਠੀਕ ਹੈ ਜੀ ਫੇਰ ਕਰਦੇ ਆ ਜੀ ਕੋਲ ਓਕੇ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਹਮ।